ਹੈਲੋ! ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ, ਕੀ ਹਾਲ-ਚਾਲ ਜੀ?
ਵਧੀਆ ਜੀ, ਵਧੀਆ। ਤੁਸੀਂ ਦੱਸੋ?
ਮੈਂ ਵੀ ਵਧੀਆ‌।
ਹੋਰ, ਘਰ-ਪਰਿਵਾਰ ਕਿੱਦਾਂ ਠੀਕ ਐ?
ਹਾਂਜੀ, ਸਭ ਬਧੀਆ।
ਤੁਹਾਡੀ ਨਾ ਆਵਾਜ਼ ਦੇ ਵਿੱਚ ਨਾਂ ਅਹ ਸੂੰ-ਸੂ ਦੀ ਆਵਾਜ਼ ਜੀ ਆ ਰਹੀ ਐ।
ਅੱਛਾ।
ਤੁਸੀ, ਈਅਰਫੋਨ ਵਗੈਰਾ ਲਾਏ ਹੋਏ?
ਨਹੀਂ, ਏਅਰਫੋਨ ਨਹੀਂ ਲਗਾਏ, ਮੈਂ। ਹੁਣ, ਬਾਹਰ ਬਾਰਿਸ਼ ਹੋ ਰਹੀ ਹੈ, ਸ਼ਾਇਦ ਉਹਦੇ ਕਰਕੇ ਹੋ ਰਿਹਾ ਹੋਣਾ।
ਅੱਛਾ-ਅੱਛਾ-ਅੱਛਾ ਠੀਕ ਹੈ, ਠੀਕ ਹੈ।
ਹੂੰ, ਹੁਣ ਠੀਕ ਹੈ ਥੋੜੀ, ਬੈਟਰ ਆ।
ਆਹ ਨਹੀਂ, ਸੂੰ ਸੂੰ ਜੀ ਦੀ ਅਵਾਜ਼ ਆ ਰਹੀ ਹੈ, ਚੱਲ ਕੋਈ ਨਾ। ਹੋਰ ਦੱਸੋ, ਕਿੱਦਾਂ ਠੀਕ-ਠਾਕ ਓ?
ਹਾਂਜੀ, ਠੀਕ- ਠਾਕ ਵ--ਤੁਸੀਂ ਦੱਸੋ, ਕੀ ਕਰਦੇ ਪਏ ਸੀ?
ਕੋਸ਼ ਨਹੀਂ ਬਸ, ਮੈਂ ਸੋਸ਼ਲ ਮੀਡੀਆ ਤੇ ਮੱਥਾ ਜਾ ਮਾਰ ਰਹੀ ਸੀ, ਦੇਖ ਰਹੀ ਸੀ ਰੀਲਾਂ-ਰੂਲਾਂ।
ਅੱਛਾ, ਠੀਕ ਆ। ਕੀ ਪੜ੍ਹਿਆ ਫਿਰ ਤੁਸੀਂ ਸੋਸ਼ਲ ਮੀਡੀਆ ਬਾਰੇ?
ਕੋਛ ਨਹੀਂ, ਬਸ ਇਹੀ ਹੈ, ਕਿ ਦੇਖ ਰਹੀ ਸੀ, ਕਿੱਦਾਂ, ਕੀ ਹੋ ਰਿਹਾ। ਚੱਲ ਰਿਹਾ ਦੁਨੀਆਂ ਦੇ ਵਿੱਚ ਹਨਾ। ਕੋਈ ਦੇਖਦੇ ਆਂ, ਸਕਰੋਲ ਕਰਦੇ ਆ, ਕਿਸੇ ਵੀ ਤਰ੍ਹਾਂ ਦੀਆਂ ਰੀਲਾਂ ਆ ਜਾਂਦੀਆਂ ਨੇ, ਸ਼ੌਰਟ। ਵੀਡੀਓ ਵਗੈਰਾ ਆ ਜਾਂਦੀਆਂ ਨੇ ਨਾ, ਕੋਈ ਮਤਲਬ ਹੀ ਨਹੀਂ ਐ। ਸੈਂਸਰ ਬੋਰਡ ਦਾ ਤਾਂ ਕੋਈ ਮਤਲਬ ਹੀ ਨਹੀਂ ਰਹਿ ਗਿਆ, ਸੋਸ਼ਲ ਮੀਡੀਆ'ਚ ਜਿੱਦਾਂ ਹੁਣ ਆਪਾਂ ਦੇਖਦੇ ਹਾਂ, ਵੈਸੇ ਸੋਸ਼ਲ ਮੀਡੀਆ ਚਲੋ ਇੱਕ ਅੱਛੀ ਚੀਜ਼ ਤਾਂ ਹੈਗੀ ਆ, ਹਣਾ, ਜੇ ਦੇਖਿਆ ਜਾਵੇ। ਬਹੁਤ ਵਧੀਆ ਚੀਜ਼ ਐ, ਕਿ ਆਪਾਂ ਨੂੰ ਕਨੈਕਟ ਕਰਦੀ ਹੈ ਨਾ ਆਪਣੇ ਜਿਹੜੇ ਦੂਰ ਬੈ ਇਥੇ ਰਿਸ਼ਤੇਦਾਰ, ਭੈਣ-ਭਰਾ ਹਨਾ ਜੋ ਵੀ ਐ, ਤੇ ਬਾਕੀ ਕਿ ਇਹ ਵੀ ਹੈ ਕਿ ਆਪਾਂ ਨੂੰ ਨਿਊਜ਼ ਵਗੈਰਾ ਪਤਾ ਲੱਗਦੀਆਂ ਨੇ ਹਨਾ ਜਿੱਦਾਂ ਸੀਗਾ ਕਿ ਹਾਂ ਕਿ ਜਿੱਦਾਂ ਸੀ ਕਿ ਆਪਾਂ ਨੂੰ ਪਹਿਲਾਂ ਵੇਟ ਕਰਨੀ ਪੈਂਦੀ ਸੀ ਨਿਊਜ਼ ਪੇਪਰ ਆਉਂਦਾ ਸੀ ਹਨਾ ਪੁਰਾਣੇ ਸਮਿਆਂ ਦੇ ਵਿੱਚ ਨਿਊਜ਼ ਪੇਪਰ ਆਉਂਦਾ ਸੀ ਉਸ ਤੋਂ ਅਗਲੇ ਦਿਨ ਜਾ ਕੇ ਖ਼ਬਰ ਆਪਾਂ ਨੂੰ ਪਤਾ ਲੱਗਦੀ ਸੀ ਹੁਣ ਇਹ ਹੈ ਕਿ ਆਪਾਂ ਨੂੰ ਉਦੋਂ ਹੀ ਪਤਾ ਲੱਗ ਜਾਂਦੀ ਹੈ ਹਨਾ ਨਿਊਜ਼ ਤੇ ਹੂ ਪਰ ਇਹ ਹੈ ਕਿ ਜਿੱਥੇ ਇਹਦੇ ਫਾਇਦੇ ਨੇ ਉੱਥੇ ਨੁਕਸਾਨ ਵੀ ਨੇ ਹਨਾ
ਹਾਂਜੀ ਉਹੀ ਆ ਪਰ ਮੇਰੇ ਹਿਸਾਬ ਨਾਲ ਇਹ ਬੰਦੇ ਤੇ ਡਿਪੈਂਡ ਕਰਦਾ ਕਿ ਉਹ ਇਹਦੇ ਫਾਇਦੇ ਚੱਕਦਾ ਹੈ ਕਿ ਨੁਕਸਾਨ ਕਿਉਂ ਕੀ ਦੇਖਣਾ ਚਾਹੁੰਦਾ ਆ ਵਧੀਆ ਸਿੱਖਣ ਵਾਲੀਆਂ ਚੀਜ਼ਾਂ ਹੁੰਦੀਆਂ ਆ ਸ਼ੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਅਸੀਂ ਆਪਣੀ ਕਿੰਨੀ ਜ਼ਿਆਦਾ ਨੌਲੇਜ ਵਧਾ ਸਕਦੇ ਹੈ ਉਹਨਾਂ ਨੂੰ ਦੇਖ ਕੇ ਕਈ ਚੀਜ਼ਾਂ ਇੱਦਾਂ ਦੀਆਂ ਜੋ ਸਾਨੂੰ ਉਦਾਂ ਪਤਾ ਹੀ ਨਹੀਂ ਹੁੰਦੀਆਂ ਆਪਣੀ ਡੇਲੀ ਲਾਈਫ ਦੇ ਵਿੱਚ ਪਰ ਆਪਾਂ ਜੋ ਹੈ ਸੋਸ਼ਲ ਮੀਡੀਆ ਤੋਂ ਉਹ ਚੀਜ਼ ਪਤਾ ਲੱਗਦੀ ਕਿ ਏਦਾਂ ਵੀ ਹੈ ਏਦਾਂ ਵੀ ਹੈ। ਮਤਲਬ ਜੋ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ ਏਦਾਂ ਵੀ ਹੋ ਰਿਹਾ ਹੈ। ਹਰ ਚੀਜ਼ ਸ਼ੋਰਟਕਟ ਹੋ ਚੁੱਕੀ ਆ ਆਪਾਂ ਟਾਈਮ ਬਚਾਉਣ ਦੇ ਪਿੱਛੇ ਅਹ ਮਤਲਬ ਕਿੰਨੇ ਜ਼ਿਆਦਾ ਸਾਧਨ ਆ ਗਏ ਕਿ ਆਪਾਂ ਆਪਣਾ ਕਿੰਨਾ ਟਾਈਮ ਬਚਾ ਸਕਦੇ ਡੇਲੀ ਲਾਈਫ ਦੇ ਵਿੱਚ ਤੁਸੀਂ ਲਗਾ ਲਓ ਕਿ ਆਪਾਂ ਮਸ਼ੀਨਾਂ ਯੂਜ ਕਰਦੇ ਆ ਤੁਸੀਂ ਕੱਪੜੇ ਧੋਣ ਵਾਲੀ ਮਸ਼ੀਨ ਨਹੀਂ ਲਗਾ ਲਓ ਕਿੰਨਾ ਆਪਾਂ ਕਿੰਨਾ ਟਾਈਮ ਉਹਦੇ 'ਤੇ ਬਚਾ ਸਕਦੇ ਹਾਂ ਆਪਾਂ ਉਹ ਆਪੇ ਕੰਮ ਕਰਦੀ ਹੋਈ ਹੈ ਟੀ ਵੀ ਆਪਾਂ ਬੋਰ ਹੋਰ ਕੁਛ ਕੰਮ ਨਹੀਂ ਦਿਲ ਕਰਦਾ ਥੱਕ ਚੁੱਕੇ ਹਾਂ ਥੋੜਾ ਟਾਈਮ ਆਪਣਾ ਰਿਲੈਕਸ ਕਰਨ ਦੇ ਲਈ ਕੋਮੇਡੀ ਮੂਵੀ ਦੇਖਦੇ ਆ ਕੁਛ ਵੀ ਦੇਖ ਸਕਦੇ ਜੋ ਤੁਹਾਨੂੰ ਅੱਛਾ ਲੱਗਦਾ ਆ ਤੁਸੀਂ ਫ੍ਰਰੀ ਟਾਈਮ ਵਿੱਚ ਜੋ ਕਿੰਨਾ ਟਾਈਮ ਮਿਲਦਾ ਤੁਹਾਨੂੰ ਸੋਸ਼ਲ ਮੀਡੀਆ ਦੇ ਵਿੱਚ ਤੇ ਤੁਸੀਂ ਜ਼ਿਆਦਾਤਰ ਕੀ ਫੋਲੋ ਕਰਦੇ ਆ ਉਹਦੇ ਵਿੱਚ
ਹਾਂਜੀ ਪਰ ਇਹ ਦੇਖੋ ਨਾ ਕਿ ਜਿੱਥੇ ਹੁਣ ਇੰਨੇ ਜ਼ਿਆਦਾ ਨੂੰ ਇੰਨੇ ਜ਼ਿਆਦਾ ਇਹਦੇ ਫਾਇਦੇ ਨੇ ਹਨਾ ਤੇ ਉਸ ਤੋਂ ਜ਼ਿਆਦਾ ਇਹਦੇ ਨੁਕਸਾਨ ਵੀ ਨੇ ਉਨੇ ਹੀ ਜਿੰਨੇ ਇਹਦੇ ਫਾਇਦੇ ਨੇ ਹੀ ਨੁਕਸਾਨ ਨੇ ਦੇਖੋ ਅੱਜ ਕੱਲ ਬੱਚੇ ਆ ਜੇ ਜੇ ਬੱਚਿਆਂ ਨੂੰ ਆਪਾਂ ਕਿਤੇ ਫੋਨ ਦਿੰਦੇ ਹਾਂ ਬੱਚਿਆਂ ਨੂੰ ਕੋਈ ਪਤਾ ਪਤਾ ਨੀ ਬੱਚਿਆਂ ਨੂੰ ਕੋਈ ਪਤਾ ਨੀ ਉਹਨਾਂ ਦੇ ਲਈ ਕੀ ਚੀਜ਼ ਸਹੀ ਹੈ ਕੋਈ ਗਲਤ ਹੈ ਹਨਾ ਉਹਨਾਂ ਨੇ ਜਿੱਦਾਂ ਦੀ ਚੀਜ਼ ਆਉਣੀ ਆ ਉਦਾਂ ਦੀ ਚੀਜ਼ ਦੇਖ ਲੈਣੀ ਆ ਮੈਂ ਦੇਖਿਆ ਹੈ ਕਿ ਬੱਚੇ ਕਈ ਅਹ ਦੇਖਦੇ ਹਾਂ ਕਿ ਜਿੱਦਾਂ ਬਹੁਤ ਸਾਰੇ ਬੱਚੇ ਨਾ ਆਪਣਾ ਫੋਨ ਲੈ ਕੇ ਬੈਠੇ ਹੁੰਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵਿੱਚ ਹੀ ਗੰਦੀਆਂ ਬੰਦੀਆਂ ਵੀਡੀਓ ਚੱਲੀ ਜਾਂਦੀਆਂ ਨੇ ਹਨਾ ਜਿਵੇਂ ਟੀ ਵੀ ਤੇ ਹੁੰਦਾ ਸੀਗਾ ਕਿ ਟੀਵੀ ਤੇ ਚੈਨਲ ਉਹ ਆਉਂਦੇ ਸੀ ਹਨਾ ਉਹ ਸ਼ੋਅ ਆਉਂਦੇ ਸੀ ਪ੍ਰੋਗਰਾਮਸ ਆਉਂਦੇ ਸੀਗੇ ਕਿ ਜਿਹੜੇ ਸੈਂਸਰ ਬੋਰਡ ਵੱਲੋਂ ਪਾਰ ਪਾਸ ਹੁੰਦੇ ਸੀ ਹਨਾ
ਹਾਂਜੀ
ਪਰ ਸੋਸ਼ਲ ਮੀਡੀਆ ਤੇ ਕੀ ਹੈ ਕਿ ਜਿੱਦਾਂ ਦਾ ਕੰਟੈਂਟ ਤੁਸੀਂ ਲੋਕ ਪਾਈ ਜਾਂਦੇ ਨੇ ਉਦਾਂ ਦਾ ਆਪਣੇ ਕੋਲ ਆਈ ਜਾਂਦਾ ਆਪਾਂ ਦੇਖੀ ਜਾਂਦੇ ਹਾਂ ਹਨਾ ਤੇ ਬੱਚਿਆਂ ਨੂੰ ਕੋਈ ਮਤਲ ਮਤਲਬ ਨੀ ਹੈ ਕੋਈ ਪਤਾ ਨੀ ਉਹਨਾਂ ਨੂੰ ਕਿ ਸਾਡੇ ਲਈ ਸਹੀ ਕੀ ਹੈ ਤੇ ਸਾਡੇ ਲਈ ਗ਼ਲਤ ਕੀ ਹੈ ਹਨਾ ਉਹ ਜਿੱਦਾਂ ਦਾ ਆ ਰਿਹਾ ਉਦਾਂ ਦਾ ਦੇਖ ਰਹੇ ਆ ਉਦਾਂ ਦਾ ਸਿੱਖ ਰਹੇ ਨੇ ਹਨਾ ਕਿਤੇ ਨਾ ਕਿਤੇ ਇਹ ਚੀਜ਼ ਉਹਨਾਂ ਤੇ ਇੰਪੈਕਟ ਵੀ ਕਰਦੀ ਹੈ ਹਨਾ ਉਹਨਾਂ ਦੀ ਜਿਹੜੀ ਫਿਜ਼ਕਲ ਗਰੋਥ ਦੀ ਮੈਂਟਲੀ ਗਰੋਥ ਹਨਾ ਉਹਨੂੰ ਕਿਤੇ ਨਾ ਕਿਤੇ ਮਤਲਬ ਰੋਕ ਦਿੰਦੀ ਹੈ ਹਨਾ ਤੇ ਦੇਖੋ ਤੁਸੀਂ ਅੱਜ ਕਲ ਜਿੰਨੇ ਰੇਪ ਦੇ ਕਿੰਨੇ ਕੇਸ ਆ ਰਹੇ ਨੇ ਆਈ ਥਿੰਕ ਕਿ ਸੋਸ਼ਲ ਮੀਡੀਆ ਸਭ ਤੋਂ ਜ਼ਿਆਦਾ ਐਕਟ ਕਰ ਰਿਹਾ ਨਾ ਉਸ ਚੀਜ਼ ਨੂੰ ਕਿ ਬੱਚੇ ਅੱਜ ਕੱਲ੍ਹ ਬੱ ਜਿਹੜੇ ਨਾਬਾਲਗ ਬੱਚੇ ਦੇਖਲੋ ਰੇਪ ਕਰ ਰਹੇ ਨੇ ਨਾ ਆਪਾਂ ਸੁਣਦੇ ਹੀ ਹਾਂ ਨਾ ਅੱਜ ਕੱਲ ਕਿੰਨਾ ਕੁਛ ਹੋ ਰਿਹਾ ਨਾ ਦੁਨੀਆਂ ਦੇ ਵਿੱਚ
ਠੀਕ ਆ।
ਤੇ ਫਿਰ ਇਹ ਵੀ ਦੇਖੋ ਕਿ ਬੱਚੇ ਅੱਜ ਕੱਲ੍ਹ ਆਪਣੇ ਦਾਦਾ ਦਾਦੀ ਕੋਲੇ ਹਨਾ ਬਾਤਾਂ ਜਿੱਦਾਂ ਹੁਣ- ਜਿੱਦਾਂ ਹੁਣ ਆਪਾਂ ਛੋਟੇ ਹੁੰਦੇ ਸੀਗੇ। ਅ ਮੈਂ ਮੋਸਟਲੀ ਆਪਣੀ ਦਾਦੀ ਤੋਂ ਰਾਤ ਨੂੰ ਜਦੋਂ ਛੋਟੀ ਹੁੰਦੀ ਸੀ ਮੈਂ ਬਾਤਾਂ ਸੁਣਦੀ ਹੁੰਦੀ ਸੀ। ਤੇ ਹੁਣ ਦੇਖੋ ਹੁਣ ਬੱਚੇ ਬੈਠਦੇ ਹੀ ਨਹੀਂ ਗ ਜਾਂ ਤਾਂ ਉਹਨਾਂ ਨੂੰ ਹੁੰਦਾ ਸਾਨੂੰ ਫੋਨ ਦੇ ਦੂਜਾ ਟੀ ਵੀ ਦੇਖ ਲੈਂਦੇ ਨੇ ਬਸ ਇਹ ਚੀਜ਼ਾਂ ਰਹਿ ਗਈਆਂ ਨੇ। ਕਿ ਕਿਤੇ ਨਾ ਕਿਤੇ ਇਹਦੇ ਨੁਕਸਾਨ ਵੀ ਨੇ ਕਿ ਉਹ ਜਿਹੜਾ ਆਪਣੇ ਅਹ ਮਤਲਬ ਬਜ਼ੁਰਗ ਬੁਜਰਗਾਂ ਦੇ ਨਾਲ ਆਪਣੇ ਮਾਂ ਪਿਓ ਦੇ ਨਾਲ ਬੱਚਿਆਂ ਦਾ ਪਿਆਰ ਵੀ ਘਟਿਆ ਏ। ਹਨਾ ਇਹ ਚੀਜ਼ ਵੀ ਇੰਪੈਕਟ ਕੀ ਤੀ ਹਨਾ ਸੋਸ਼ਲ ਮੀਡੀਆ ਦੇ ਕਰਕੇ ਹਨਾ ਤੇ ਬਾਕੀ ਇਹ ਵੀ ਹੈ ਕਿ ਅ ਮੈਂ ਇੱਕ ਅ ਕੱਲ ਪਰਸੋਂ ਹੀ ਮੈਂ ਨਾ ਉੱਥੇ ਥੀਏਟਰ ਦੇ ਵਿੱਚ ਗਈ ਹਨਾ ਸਿਨੇਮਾ ਦੇ ਵਿੱਚ ਮੂਵੀ ਦੇਖਣ ਹਨਾ। ਤੇ ਮੈਂ ਦੇਖ ਰਹੀ ਸੀ ਉੱਥੇ ਇੱਕ ਲੜਕੀ ਹੈ ਨਾ ਛੋਟੀ ਜਿਹੀ ਕੋਈ ਹੋਊਗੀ ਉਹ ਪੰਜ ਛੇ ਸਾਲ ਦੀ ਹਨਾ।
ਹਾਂਜੀ
ਉਹ ਪੇਰੈਂਟਸ ਗਏ ਨੇ ਅ ਮੂਵੀ ਦੇਖਣ ਹਨਾ ਤੇ ਪ ਅਹ ਬੱਚੇ ਨਾਲ ਗਏ ਨੇ ਹਨਾ ਉਹ ਬੱਚੀ ਉੱਥੇ ਬੈਠੀ ਅ ਅਹ ਸੀਟਸ ਤੇ ਬੈਠੀ ਹਨਾ। ਮੌਜ ਨਾਲ ਫੋਨ ਚਲਾ ਰਹੀ ਹੈ ਉਹਨੂੰ ਕੋਈ ਮਤਲਬ ਨਹੀਂ ਆ। ਆਪਣਾ ਮੂਵੀ ਦੇਖਣਾ ਆਏ ਆ ਜਾਂ ਪੇਰੈਂਟਸ ਨਾਲ ਆਪਾਂ ਕਿਤੇ ਬਾਹਰ ਆਏ ਹਾਂ ਨਾ। ਕੋਈ ਮਤਲਬ ਹੀ ਨਹੀਂ ਉਹਨੂੰ ਮਤਲਬ ਇਹ ਵੀ ਕਹਿ ਸਕਦੇ ਹਾਂ ਕਿ ਬੱਚਿਆਂ ਦੇ ਵਿੱਚ ਅਹ ਸਹਿਣਸ਼ੀਲਤਾ ਵੀ ਨਹੀਂ ਰਹੀ ਬੱਚਿਆਂ ਦੇ ਵਿੱਚ ਕੋਈ ਅਹ ਮਤਲਬ ਉਹਨਾਂ ਨੂੰ ਬੈਠਣਾ ਉੱਠਣਾ ਵੀ ਨੀ ਅਹ ਸਮਝ ਆ ਰਿਹਾ ਨਾ ਸੋ ਉਹਨਾਂ ਨੂੰ ਬਸ ਸਿਰਫ ਫੋਨ ਦੇ ਨਾਲ ਮਤਲਬ ਸੋਸ਼ਲ ਮੀਡੀਆ ਦੇਖੋ। ਰੀਲਸ ਆ ਰਹੀਆਂ ਨੇ ਉਹਨਾਂ ਨੂੰ ਸਕਰੋਲ ਕਰੀ ਜਾਂਦੇ ਨੇ ਬਸ ਇਹ ਚੀਜ਼ ਰਹਿ ਗਈ ਹੈ ਨਾ। ਕਿ ਛੋਟੇ ਬੱਚਿਆਂ ਨੂੰ ਕੋਈ ਪਤਾ ਨਹੀਂ। ਜੇਕਰ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਅ ਮਤਲਬ ਫੋਨ ਦਿੰਦੇ ਨੇ ਹਨਾ ਪੇਰੈਂਟਸ ਜੇਕਰ ਤੁਸੀ ਉਹਨਾਂ ਨੂੰ ਫੋਨ ਦਿੰਦੇ ਹੋ ਨਾ ਬੱਚਿਆਂ ਨੂੰ ਤਾਂ ਉਹਨਾਂ ਦੇ ਕੋਲ ਬੈਠੋ ਹਨਾ। ਕਿ ਉਹ ਦੇਖੋ ਵੀ ਉਹ ਕਿੱਦਾਂ ਦਾ ਕੰਟੈਂਟ ਦੇਖ ਰਹੇ ਨੇ ਕੀ ਦੇਖ ਰਹੇ ਨੇ। ਕਿ ਉਹਨਾਂ ਦੇ ਲਈ ਸਹੀ ਹੈ ਕਿ ਗ਼ਲਤ ਹੈ ਹਨਾ ਤੇ ਬਾਕੀ ਜੇਕਰ ਬੱ ਬੱਚਿਆਂ- ਬੱਚਿਆਂ ਦਾ ਆਪਾਂ ਸੋ ਦੇਖਦੇ ਹਾਂ ਕਿ ਬੱਚਿਆਂ ਦੇ ਅੱਜ ਕੱਲ੍ਹ ਜਿਹੜਾ ਹੋਮ ਵਰਕ ਹੈ ਉਹ ਵੀ ਫੋਨ ਤੇ ਆਉਂਦਾ ਨਾ। ਤਾਂ ਉੱਥੇ ਵੀ ਤੁਸੀਂ ਬੱਚੇ ਦੇ ਕੋਲੇ ਬੈਠੋ ਹਨਾ ਬੱਚੇ ਨੂੰ ਕੋਲੇ ਬੈਠ ਕੇ ਕਰਵਾਓ ਇਹ ਚੀਜ਼ ਘੱਟ ਗਈ। ਕੀਤੀ ਜਾ ਸਕਦੀ ਹੈ ਨਾ ਇਸ ਚੀਜ਼ ਨਾਲ
ਹਾਂਜੀ ਪੇਰੈਂਟਸ ਆਪਣਾ ਟਾਈਮ ਬਚਾਉਣ ਦੇ ਲਈ ਨਿਆਣੇ ਨੂੰ ਫੋਨ ਦੇ ਦਿੰਦੇ ਆ। ਇਹ ਥੋੜੇ ਟਾਈਮ ਲਈ ਇਹ ਸਾਨੂੰ ਫਰੀ ਕਰ ਦੇ ਨਾ। ਰਿਲੈਕਸ ਹੋ ਗਈ ਏ ਪਰ ਉਹਨਾਂ ਨੂੰ ਕਈ ਵਾਰੇ ਪਤਾ ਨੀ ਹੁੰਦਾ ਕਿ ਨਿਆਣੇ ਕੀ ਤੋਂ ਕੀ ਚੀ ਜਾਂ ਦੇਖਣ ਲੱਗ ਪੇਂਦੇ ਹੈ ਇਹਦੇ ਵਿੱਚ ਕਿਉਂਕਿ ਉਹਨਾਂ ਨੂੰ ਉਸ ਟਾਈਮ ਦਾ ਕੁਛ ਨਹੀ। ਪਤਾ ਹੈ ਜ ਚੀਜ਼ ਚੰਗੀ ਹੈ ਜਾਂ ਮਾੜੀ ਹੈ ਕੁਛ ਵੀ ਕਿਸੇ ਨੂੰ ਅ ਜੋ ਹੈ ਅੱਜ ਕੱਲ ਕਿੰਨੇ ਜੋ ਹੈ ਫਰੋਡ ਕੋਲ ਜਾ ਰਹੀ ਹੈ ਫਰੋਡ ਲਿੰਕ ਆ ਰਹੇ ਹੈ ਜਾਂ ਕੁਛ ਵੀ ਇੱਦਾਂ ਦੀ ਜੋ ਹੈ ਇਨਫੋਰਮੇਸ਼ਨ ਲੀਕ ਹੋ ਜਾਂਦੀ ਹੈ ਔਰ ਬੱਚਿਆਂ ਨੂੰ ਆਪਣੀ ਹਿਸਟਰੀ ਬਾਰੇ ਕੁਛ ਨਹੀਂ ਪਤਾ ਉਹਨਾਂ ਨੂੰ, ਜੋ ਆਪਾਂ ਜੋ ਛੋਟੇ ਹੁੰਦੇ ਕੁਸ਼ਟੀ ਚੀਜਾਂ ਜਿੱਦਾਂ ਖੇਡ ਖੇਡਦੇ ਹੁੰਦੇ ਸੀਗੇ, ਆਪਾਂ ਟੁੱਪੜ ਵਿੱਚ ਖੇਡਦੇ ਹੁੰਦੇ ਸੀ। ਬਰ ਕੁੁਪੜ, ਕਿੰਨਾ ਕੁਛ ਖੇਲਦੇ ਹੁੰਦੇ ਸੀ। ਉਹਨਾਂ ਨੂੰ ਇਹ ਚੀਜ਼ਾਂ ਬਾਰੇ ਕੁਛ ਪਤਾ ਹੀ ਨਹੀਂ ਹੈ ਹਾਂਜੀ, ਕੁੱਛ ਵੀ ਨੀ ਪਤਾ ਉਹਨਾਂ ਨੂੰ। ਬਸ ਇਹ ਹੈ, ਕਿ ਸਕੂਲ ਤੋਂ ਜਾਣਾ ਸਿੱਧਾ ਬੈਗ ਰੱਖਣਾ, ਪਹਿਲਾਂ ਫੋਨ ਤੇ ਲੱਗਣਾ ਆ ਫੋਨ ਹੀ ਉਹਨਾਂ ਨੇ ਇੱਕ ਸੋਰਸ ਰਹਿ ਗਿਆ ਆ ਕਿ ਉਹ, ਬਸ ਆਪਾਂ ਇਹੀ ਦੇਖਣਾ ਆਏ ਆਂ। ਵੀ ਇੱਕ ਘੰਟਾ ਦੋ ਘੰਟੇ ਸਾਨੂੰ ਇਹ ਮਿਲਦੇ, ਉਹ ਤੋਂ ਪਹਿਲਾਂ ਉਹ ਹੋਰ ਕਿਸੇ ਚੀਜ਼ ਨੂੰ ਰੋਟੀ ਵੀ ਉਹ, ਕੁੱਛ ਦਿਖਦੇ ਦੁਖਦੇ ਖਾਂਦੇ ਆ ਉਸ ਤੋਂ ਬਿਨਾਂ ਤਾਂ ਰੋਟੀ ਵੀ ਨਹੀਂ ਖਾਂਦੇ, ਹਾਂਜੀ
ਅੱਜ ਕੱਲ੍ਹ ਤਾਂ ਬੱਚੇ ਇਹ ਵੀ ਕਰਦੇ ਨੇ, ਕਿ ਪੇਰੈਂਟਸ ਅਹ ਨੂੰ ਕਹਿੰਦੇ ਨੇ ਫੋਨ ਦਓ ਤਾਂ ਮੈਂ ਰੋਟੀ ਖਾਊਂਗਾ, ਨਹੀਂ ਤਾਂ ਮੈਂ ਨਹੀਂ ਖਾਊਂਗਾ।
ਹਾਂਜੀ
ਕਿ ਪੇਰੈਂਟਸ ਨੂੰ ਫੇਰ ਬੱਚਿਆਂ ਦਾ ਹੁੰਦਾ ਹੈ ਕਿ ਬੱਚਾ ਭੁੱਖਾ ਰਹੂਗਾ ਹੈਨਾ, ਉਹਨਾਂ ਨੂੰ ਦੇਣਾ ਪੈਂਦਾ ਫੋਨ।
ਔ ਡੀ ਔ, ਹਾਂਜੀ ਉਹੀ ਤਾਂ ਹੈ। ਏ ਆ, ਜੋ ਡ੍ਰੋਬੈਕਸ ਜ਼ਿਆਦਾ ਨੇ ਇਹਦੇ ਪਰ ਇਹ ਉਹੀ ਹੈ, ਕਿ ਬੰਦੇ ਤੇ ਡਿਪੈਂਡ ਕਰਦਾ ਹੈ, ਕਿ ਉਹ ਕੀ ਸਰਦਾ ਹੈ ਦੇ ਵਿੱਚੋਂ, ਕਿਉਂਕਿ ਜਾਣਕਾਰੀ ਵੀ ਆਪਾਂ ਉੱਥੋਂ ਪ੍ਰਾਪਤ ਕਰ ਸਕਦੇ ਹਾਂ, ਜੋ ਅੱਜ ਕੱਲ੍ਹ ਬਹੁਤ ਜ਼ਿਆਦਾ, ਆਪਾਂ ਤਾਂ ਡਿਪੈਂਡ ਹੀ ਇੰਟਰ ਸੋਸ਼ਲ ਮੀਡੀਆ ਤੇ ਜਾਂ ਇੰਟਰਨੈਟ ਚਲਾਉਂਦੇ ਆ ਸਾਰਾ ਕੁੱਛ, ਆਪਾਂ ਉਸ ਤੋਂ ਬਿਨਾਂ ਅੱਜ ਕੱਲ ਦੀ ਜਿੰ ਵੀ ਉਹ ਤੋਂ ਬਿਨਾਂ ਨਿਕਲ ਹੀ ਨਹੀਂ ਸਕਦੀ, ਹੈ ਵੀ ਆਪਾਂ ਇੱਕ ਦੂਜੇ ਨਾਲ ਕੋਂਟੈਕਟ ਕਰਦੇ ਆ, ਜਾਂ ਦੂਰ ਬੈਠੇ ਜਿੱਥੇ ਮਰਜ਼ੀ ਹੋਏ ਆ ਫਿਰ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈਗੀ ਇਸ ਤੋ, ਇੱਧਰ ਦੀ ਖ਼ਬਰ ਉਧਰ ਪਹੁੰਚ ਜਾਂਦੀ ਹੈ। ਹਾਂਜੀ
ਆਈ ਥਿੰਕ ਮੈਂ, ਮੈਂ ਮੇਰੀ ਇੱਕ ਟੀਚਰ ਹੁੰਦੇ ਸੀ। ਸਾਨੂੰ ਪੜ੍ਹਾਉਂਦੇ ਹੁੰਦੇ ਸੀ ਨਾ ਤੇ ਉਹਨਾਂ ਦੇ ਇੱਕ ਦੋਸਤ ਸੀ ਹੈਨਾ, ਉਹ ਸਾਨੂੰ ਦੱਸਦੇ ਹੁੰਦੇ ਸੀ ਕਿ, ਮੇਰਾ ਇੱਕ ਦੋਸਤ ਸੀ, ਔਨੇ ਆਈ ਏ ਐਸ ਦਾ ਉਹਦਾ ਸੁਪਨਾ ਸੀ, ਕਿ ਮੈਂ ਆਈ ਏ ਐਸ ਬਣਨਾ ਨਾ ਤੇ ਉਹਦਾ ਬੱਚਾ ਵੀ ਸੀ, ਹੈਨਾ ਛੋਟਾ ਹਾਂ, ਮਤਲਬ ਉਹਦੀ ਉਹਦੀ ਮੈਰਿਜ ਵੀ ਔਲਰੇਡੀ ਹੋ ਚੁੱਕੀ ਸੀ ਨਾ। ਤੇ ਉਹ ਸਾਨੂੰ ਦੱਸਦੇ ਹੁੰਦੇ ਸੀ, ਕਿ ਵੀ ਉਹ ਅਹ ਰਾ ਮਤਲਬ ਉਹ ਕਈ ਕਈ ਦਿਨ ਨਉਂਦਾ ਤੱਕ ਨਹੀਂ ਸੀ, ਕਈ ਕਈ ਦਿਨ ਆਪਣੇ ਰੂਮ ਚੋਂ ਬਾਹਰ ਨੀ ਨਿਕਲ ਨਿਕਲਦਾ ਸੀ, ਨਾ ਉਹਨੂੰ ਬਾਹਰਲੀ ਦੁਨੀਆਂ ਨਾਲ ਕੋਈ ਮਤਲਬ ਸੀ, ਨਾ ਉਹਨੂੰ ਸੋਸ਼ਲ ਮੀਡੀਆ ਨਾਲ। ਕਿ ਉਹਨੇ ਸਿਰਫ ਆਪਣਾ ਕਿਤਾਬਾਂ ਚ ਹੀ ਮਤਲਬ ਮੱਥਾ ਮਾਰਨਾ, ਕਿ ਕਿਤਾਬਾਂ ਚ, ਕਿਤਾਬਾਂ ਹੀ ਪੜ੍ਹਨੀਆਂ ਮੈਂ ਇਹ ਮਤਲਬ ਇਹ ਇਹ ਨੀ ਕਹਿੰਦੀ, ਕਿ ਸੋਸ਼ਲ ਮੀਡੀਆ ਜ਼ਰੂਰੀ ਨਹੀਂ ਹੈ, ਜਾਂ ਮਤਲਬ ਫਾਲਤੂ ਚੀਜ਼ ਹੈ। ਪਰ ਇਹ ਵੀ ਹੈ, ਕਿ ਜਿਹਨੇ ਕੁਛ ਕਰਨਾ ਹੈ, ਦੁਨੀਆਂ ਦੇ ਵਿੱਚ, ਉਹ ਸੋਸ਼ਲ ਮੀਡੀਆ ਤੋਂ ਬਗੈਰ ਵੀ ਕਰ ਲੈਂਦਾ ਹੈ।
ਹਾਂਜੀ ਬਿਲਕੁਲ ਉਹੀ ਤਾਂ ਹੈ, ਕਿਉਂਕਿਹ ਜੋ ਹੈ ਕਿਤਾਬਾਂ ਵੀ ਬਹੁਤ ਨੌਲੇਜ ਦਿੰਦੀਆਂ ਆ ਕਿਉਂਕਿ ਪਹਿਲੇ ਸਮਯ ਵਿੱਚ ਵੀ ਤਾਂ ਲੋਕ ਸਾਰਾ ਕੁਛ ਕਰਦੇ ਹੁੰਦੇ ਸੀ, ਪਹਿਲੇ ਸਮੇਆਂ ਚ। ਤਾਂ ਫੋਨ ਹੁੰਦੇ ਵੀ ਨੀ ਹੁੰਦੇ ਸੀ, ਕਿੰਨਾ ਕੁਛ ਹੁਣ ਏਦਾਂ ਦਾ ਆ, ਜਿਹੜਾ ਹੁੰਦਾ ਹੀ ਨਹੀਂ ਸਿਕਸਟੀ ਫੌਰ, ਸਿਕਸਟੀ ਫਾਇਵ ਪਰਸੈਂਟ ਤਾਂ ਹੁੰਦਾ ਹੀ ਨੀ ਸੀ ਚੀਜ਼ਾਂ ਬਟ ਤੋਂ ਬਿਨਾਂ ਵੀ ਸਭ ਕੁੱਛ ਹੁੰਦਾ ਸੀਗਾ, ਪੜ੍ਹਾਈਆਂ ਹੁੰਦੀਆਂ ਸੀਗੀਆਂ, ਸਭ ਕੁਛ ਹੁੰ। ਪਰ ਡਿਪੈਂਡਡ ਜ਼ਿਆਦਾ ਹੋਗੇ ਆਪ
ਹੂ, ਹੁਣ ਇਹ ਸੋਸ਼ਲ ਮੀਡੀਆ ਨੇ ਸਾਰੀਆਂ ਚੀਜ਼ਾਂ ਨੂੰ ਢੱਕ ਤਾ। ਰੇਡੀਓ ਢੱਕ ਦਿੱਤਾ, ਰੇਡੀਓ ਨੂੰ ਵੀ ਕ ਕਵਰ ਕਰ ਲਿਆ, ਹਨਾ। ਉਹਨੇ ਰੇਡੀਓ ਨੂੰ ਵੀ ਖ਼ਤਮ ਕਰ ਦਿੱਤਾ ਤਾਂ ਟੀ ਵੀ ਨੂੰ ਵੀ ਖ਼ਤਮ ਕਰ ਫਿਰ ਦੇਖ ਲਓ, ਇਹਨਾਂ ਨੇ ਕਿਤਾਬਾਂ ਨੂੰ ਵੀ ਖ਼ਤਮ ਕਰਤਾ ਆਲਮੋਸਟ ਹੈ ਨਾ ਬੱਚੇ ਹੁਣ ਸਟੱਡੀ ਹੈ ਜਿਹੜੀ ਉਹ ਫੋਨ
ਫੋਨਾਂ ਤੇ ਹੀ ਕਰਦੇ ਹਾਂਜੀ, ਉਹੀ ਤਾਂ ਹੈ ਹਾਂਜੀ
ਆਈ ਥਿੰਕ ਇਹਦੇ ਡਰੋਬੈਕਸ ਥੋੜੇ ਜਿਆਦਾ ਨੇ, ਜ ਇਹਦੇ ਮਤਲਬ ਫਦੇ ਨੇ ਤਾਂ ਡਬੈਕ ਥੋੜੇ ਜਿਆਦਾ ਨੇ ਮੈਨੂੰ ਲੱਗਦਾ।
ਹਾਂਜੀ ਡਰੋਬੈਕ ਜ਼ਿਆਦਾ ਹੀ ਨਹੀਂ ਹੈ ਉਹਦੇ
ਹੂੰ,
ਜਿੰਨੀਆਂ ਚੀਜ਼ਾਂ ਕੋਲ ਘੱਟ ਯੂਜ ਕਰ ਰਹੇ ਨੇ ਲੋਕ
ਹਾਂਜੀ, ਹਾਂਜੀ ਹੋਰ
ਹੋਰ ਬਸ ਠੀਕ- ਠਾਕ ਆ।
ਠੀਕ ਹੈ, ਚਲੋ ਠੀਕ ਹੈ, ਮਿਲਦੇ ਹਾਂ ਆਪਾਂ ਹਨਾ। ਓਕੇ, ਓਕੇ ਬਾਏ।
ਬਾਏ